ਸਸ ਸ੍ਰੀ ਕਾਲ ਜੀ, ਔਰ ਠੀਕ ਹੋ?
ਹਾਂਜੀ।
ਹੋਰ ਘਰ ਪਰੀਵਾਰ? ਸਭ ਵਧੀਆ, ਘਰ ਪਰਿਵਾਰ ਬੱਚੇ ਸਭ ਠੀਕ ਨੇ?
ਹਾਂਜੀ।
ਤੁਆਡੇ, ਹੋਸਪਿਟਲ ਬਾਰੇ ਪੁੱਛਣਾ ਸੀ? ਹਾਂਜੀ -ਹਾਂਜੀ, ਸਬ ਠੀਕ ਐ, ਬੱਚੇ ਵੀ ਵਧੀਆ।
ਹੋਰ ਦੱਸੋ?
ਹੋਰ, ਬਸ ਦੀਵਾਲੀ ਦਾ ਤਿਉਹਾਰ ਚੱਲਦਾ ਪਿਆ, ਬਸ ਉਹਦੀ ਬਾਰੇ ਸੋਚਦੇ ਪਏ ਆਂ।
ਓਕੇ ਜੀ।
ਘੁੰਮਣ ਦਾ ਪਲੈਨ, ਘੁੰਮਣ ਦਾ ਓ ਬਨਾਇਆ ਦੈ ਨਾ। ਕੀ ਅੰਬਰਸਰ ਜਾਣਾ, ਅਸੀਂ।
ਓਕੇ -ਓਕੇ ਠੀ, ਹੋਰ ਸੁਨਾਓ?
ਵਧੀਆ, ਅੰਬਰਸਰ ਦੀ ਟਿਕਟਾਂ ਬੁੱਕ ਕਰਾਈਆਂ ਦੀਆਂ, ਅੰਬਰਸਰ ਜਾਣਾ ਐ, ਨਾ। ਤੇ, ਮਤਲਬ ਅਸੀਂ ਮੰਨਤ ਮੰਗੀ ਦੀ ਏ, ਬੱਚੇਆਂ ਦੀ, ਓਥੇ ਜਾ ਕੇ ਦੇਨੀ ਏ।
ਓਕੇ, ਠੀਕ ਏ।
ਹਾਂਜੀ, ਬਸ ਵਦੀਆ।
ਤੁਸੀਂ ਦੱਸੋ?
ਸਬ ਵਧੀਆ- ਵਧੀਆ।
ਕੀ ਕਰਦੇ ਪੇ ਓ?
ਬਸ, ਤੁਆਡੇ ਨਾਲ ਗੱਲ ਈ ਕਰਦੇ ਪੇ ਆਂ।
ਓਕੇ ਜੀ।
ਹੋਰ ਹੋਸਪਿਟਲ ਬਾਰੇ ਕੀ ਵਿਚਾਰ ਏ ਤੁਆਡੇ? ਤੁਸੀਂ ਹੋਸਪਿਟਲ ਖੋਲਨਾ ਐ ਨਾ?
ਹਾਂ, ਖੋਲਨਾ ਹੋਸਪਿਟਲ।
ਹੋਰ?
ਹਾਂਜੀ, ਹੋਰ ਸੁਣਾਓ?
ਹਾਂਜੀ, ਬਸ ਓਹੀ ਅੰਬਰ ਸਰ ਜਾਣਾ ਨਾ, ਓਦਾ ਹੀ ਸੋਚਦੇ ਪਏ, ਬਈ ਕਿਵੇਂ ਜਾਈਏ, ਕਿਵੇਂ ਨਾ ਜਾਈਏ? ਸਮਝ ਨੀ ਆ ਰਿਹਾ। ਪਲੇਨ ਦੀ ਟਿਕਟਾਂ ਕਰਾਈਏ ਜਾਂ ਹਵਾਈ ਜਹਾਜ ਦੀ ਕਰਾਈਏ, ਜਾਂ ਰੇਲ ਗੱਡੀ ਦੀ ਕਰਾਈਏ।
ਹਵਾਈ ਜਹਾਜ਼ ਦੀ ਕਰਵਾ ਲੋ-ਹਵਾਈ ਜਹਾਜ਼ ਦੀ ਕਰਵਾ ਲੋ।
ਹਾਂਜੀ, ਬਸ ਵੇਖ ਰਿਹਾ, ਹਵਾਈ ਜਹਾਜ਼ ਦੀ ਕਰਾ ਲਾਂਗੇ, ਕਿਉਂਕਿ ਫੇਰ ਪੈਸਾ ਹੈਗਾ ਨਾਂ।
ਹਾਂ, ਸਹੀ ਗੱਲ ਹੈ।
ਹੋਰ, ਹਵਾਈ ਜਹਾਜ਼ ਵਿੱਚ ਜਾਣਾ ਪੈਣਾ।
ਹਾਂਜੀ, ਸਹੀ ਗੱਲ ਏ।
ਹੁਣ ਦੇਖੋ, ਅੰਮ੍ਰਿਤਸਰ ਦਾ ਪਲੈਨ ਬਣਦਾ ਪਿਆ, ਸਾਡਾ ਜਾਣ ਦਾ
ਓਕੇ, ਜਾਓ ਜੀ ਠੀਕ ਏ। ਹੋਰ ਸੁਣਾਓ?
ਹਾਂਜੀ, ਵਧੀਆ ਸਭ।
ਅੰਬਰਸਰ ਜਾਣਾ ਨਾ, ਓਈਓ ਸੋਚਦੇ ਪਏ ਹਾਂ, ਕਿਵੇਂ ਜਾਈਏ, ਕਿਵੇਂ ਨਾ ਜਾਈਏ? ਉੱਥੇ ਅਸੀਂ ਸੁਣਿਆ ਨਾ, ਜਲਿਆਂਵਾਲ੍ਹਾ ਬਾਗ ਬੜਾ ਵੇਖ
ਹਾਂ, ਹਾਂ, ਹਾਂ, ਹਾਂਜੀ -ਹਾਂਜੀ ਬੋਤ ਵਧੀਆ ਹਾਂ, ਹਾਂ ਹਾਂਜੀ।
ਹੂੰ, ਔਰ ਜਲਆਵਾਲਾ ਬਾਗ ਵੀ ਜਾਣਾ, ਹੋਰ ਵੀ ਵੇਖ ਣਾ, ਕੀ ਹਿਸਾਬ-ਕਿਤਾਬ ਏ ਸਾਰਾ? ਸਭ ਵੇਖ ਕੇ ਚੱਲਣਾ ਪੈਂਦਾ ਹੈਗਾ। ਹੋਰ ਹਾਂ, ਓਹੀ ਤੇ ਵੇਖਦੇ ਪਏ ਹਾਂ, ਕਿ ਕੀ ਕਰੀਏ, ਕੀ ਨਾ ਕਰੀਏ, ਅੰਬਰਤਸਰ ਕਿਵੇਂ ਜਾਈਏ, ਕਿਵੇਂ ਨਾ ਜਾਈਏ? ਉਤੋਂ ਬੱਚੇ ਵੀ ਬੜੇ ਮਗਰ ਹੋਏ ਨੇ ਨਾ, ਜਾਣ ਵਾਸਤੇ ਕੀ ਅਸੀਂ ਜਾਣਾ ਐ। ਅਸੀਂ ਅੰਬਰਸਰ ਜਾਣੈ, ਮੰਮੀ ਅਸੀਂ ਅੰਬਰਸਰ ਜਾਣੈ, ਕਹਿੰਦੇ ਤੇ ਪਏ ਆ। ਕਿ ਕੋਈ ਗੱਲ ਨੀ, ਇਹਦੇ ਪਾਪਾ ਕੈਂਹਦੇ ਕਿ ਕੋਈ ਗੱਲ ਨੀ।